ਹਾਂਜੀ ਸਤਿ ਸ੍ਰੀ ਆਕਾਲ।
ਹਾਂਜੀ ਸਤਿ ਸ੍ਰੀ ਆਕਾਲ ਜੀ, ਕੀ ਹਾਲ ਚਾਲ?
ਵਧੀਆ ਜੀ, ਤੁਸੀਂ ਦੱਸੋ?
ਹੋਰ। ਮੈਂ ਪੈਕੇ ਸੀ ਮੈਂ ਕਿਹਾ ਚਲੋ ਮੈਂ ਤੁਹਾਨੂੰ ਕਾਲ ਹੀ ਕਰ ਲਾਂ।
ਹਾਂਜੀ, ਵਧੀਆ ਕੀਤਾ।
ਹਮ- ਹਮ, ਹੋਰ ਦੱਸੋ?
ਫਰੀ ਸੀ ਹੁਣ।
ਹਾਂਜੀ।
ਮੈਂ ਵੀ ਫਰੀ ਸੀ ਹੁਣ, ਇਸ ਵੇਲੇ ਫਰੀ ਹੋਈਦਾ।
ਹਾਂਜੀ-ਹਾਂਜੀ ਚਲੋ ਵਧੀਆ ਨਾਂ।
ਹਮ।
ਹੋਰ ਸੁਣਾਓ? ਕੀ ਬਣਾ ਰਹੇ ਹੋ।
ਮੈਂ ਕਿਹਾ ਜਿਹਾ ਦੱਸਿਆ ਕਹਿੰਦੇ ਕੁਛ ਨਹੀਂ ਬਣ ਰਿਹਾ। ਸਮਝ ਨ ਲੱਗਦੀ ਕੁਛ ਵੀ ਬਣਾਉਂਦੀ ਅੱਜ ਕੱਲ੍ਹ ਤੇ
ਹਾਂ।
ਜੋ ਬਣਾਵਾਂਗੇ, ਹਾਂ ਜੋ ਬਣਾਵਾਂਗੇ ਉਹ ਬੱਚੇ ਨੀ ਖਾਣਗੇ ਜੇ ਪਨੀਰ ਬਣਾ ਲਾ ਤੇ ਉਹ ਕਹਿੰਦੇ ਲੈ ਰੋਜ਼ ਪਨੀਰ ਹੀ ਖਾਈਏ ਜੀ ਆਪਾਂ। ਦੇਖਿਆ ਆਪਣੇ ਕਰੌਣੀ ਬਣਾ ਦਿੰਦੇ ਆ ਉਹ ਇੱਕ ਕਹਿੰਦਾ ਹਾਂ ਤੇ ਦੂਜਾ ਕਹਿੰਦਾ ਮੈਂ ਨੀ ਖਾਣੀ।
ਹ- ਹ।
ਨਾ ਫ ਮੈਂ ਤਾਂ ਟੈਰ ਨੀ ਦਿੱਤਾ ਮੈਂ ਕਿਹਾ ਚਲੋ ਅੱਜ ਇੱਦਾਂ ਰਹਿੰਦੀ ਮ ਮ ਭੁੱਖ ਲੱਗੀ ਆਪੇ ਬਣਾ ਕੇ ਖਾਇਓ।
ਹਮ।
ਹਾਂ ਹਜੀ ਆਪਣੀ ਡਿਊਟੀ ਖ਼ਤਮ ਕਰ ਦੇਣ ਲੱਗੇ
ਹਾਂਜੀ।
ਤੁਸੀਂ ਬਣਾ ਲੈਂਦੇ ਪਨੀਰ।
ਪਨੀਰ ਮੈਨੂੰ ਆਉਂਦਾ ਨੀ ਕੁਛ ਬਣਾਉਂਣਾ ਮੈਂ ਬਸ ਮੈਗੀ ਬਣਾਉਂਦੀ। ਆਪੀਆਂ ਔਰ ਚਾਹ ਬਣਾਦੀ ਹਾ।
ਤੇ ਮੈਗੀ ਸਿੰਪਲ ਬਣਾਉਂਦੇ ਕੇ ਆ ਤੜਕੇ ਵਾਲੀ?
ਮੈਗੀ ਤੜਕੇ ਆ ਲਈ ਬਣਾਉਂਦੀ ਆ।
ਹਾਂ ਤੇ ਜਿੱਦਾਂ ਤੁਸੀਂ ਵਾਲੀ ਮੈਗੀ ਬਣਾਉਂਦੇ ਏਦਾਂ ਹੀ ਪਨੀਰ ਬਣ ਜਾਂਦਾ।
ਹਾਂ ਬਸ ਤੜਕਾ ਲਾ ਕੇ ਉਹਦੇ 'ਚ ਪਨੀਰ ਨੂੰ ਭੁਰਜੀ ਜਿ ਬਣਾ ਕੇ ਉਹਦੀ ਹੈਨਾ। ਉਹਦਾ ਪਾਉਣਾ ਹੁੰਦਾ ਹੈਨਾ ਪਹਿਲੇੇ ਤੇਲ ਹਾਂ ਤੇਲ ਸਾ ਥੋੜਾ ਤੇਲ ਗਰਮ ਕਰਕੇ ਤੇ ਉਹਦੇ 'ਚ ਓਨੀਅਨ ਪਾ ਕੇ, ਪਿਆਜ ਪਾ ਕੇ ਨਾ ਥੋੜਾ ਬਰਾਊਨ- ਬਰਾਊਨ ਹੋ ਜਾ ਜਦੋਂ ਹਨਾ ਫੇਰ ਉਹਦੇ ਵਿੱਚ ਸਾਰੇ ਮਸਾਲੇ ਟਮਾਟਰ ਵਗੈਰਾ ਪਾ ਲਏ, ਨਮਕ ਮਿਰਚ ਪਾ ਲਿਆ, ਮਸਾਲਾ ਪਾ ਲਿਆ, ਜੋ ਪਾਉਣਾ।
ਹਾਂ ਬਸ ਏਦੇ ਬਣਦਾ ਪਨੀਰ ਪਾ ਭੁਰਜੀ ਉਹਦੀ ਬਣਾ ਕੇ ਫ ਮਿਕਸ ਕਰ ਲਓ ਉਹਨੂੰ ਸਭ ਕੁਝ ਤੇ ਗਰਮ- ਗਰਮ ਖਾਓ, ਨਾਲ ਪਰੌਂਠੀਆਂ ਬਣਾ।
ਤਾ ਥੋੜ੍ਹਾ ਬਹੁਤ ਪਰ ਕਦੀ ਬਣਾਇਆ ਨੀ ਨਾ ਜਦੋਂ ਟਰਾਈ ਕਰਾਂਗੀ ਨਾ ਖੁਦ ਫੇਰ ਜ਼ਿਆਦਾ
ਹਾਂ ਕਿ ਉਹਨੂੰ ਕੀ ਜਿਆਦਾ ਸੇਕ ਨਹੀਂ ਲਵਾਉਣਾ ਨਹੀਂ ਤੇ ਉਹ ਕਾਲਾ ਜਹਾ ਹੋ ਜਾਂਦਾ ਨਾ। ਮੈਨੂੰ ਲੱਗਦਾ ਡਪਦਾ ਨੀ ਸੀ ਉਹਨੂੰ ਥੋੜਾ ਜਿਹੀ ਕਰਦਾ ਪਨੀਰ ਨੂੰ ਹ ਬਹੁਤਾ ਜਿਆਦਾ ਨੀ ਸੇਕ ਲਵਾਉਣਾ ਆਪਾਂ। ਤੇ ਉਹ ਝੱਟ ਫਿਰ ਉਹ ਸਗੋਂ ਬਣਾਉਣੀ ਸੌਖੀ ਆ।
ਹਮ, ਪਨੀਰ ਤਾਂ ਸੌਖਾ ਹੈ।
ਹਮ, ਉਹ ਬਣਾ ਲੋ ਜਾਂ ਆਪਣੇ ਵੈਸੇ ਵੀ ਇਕੱਲੀ ਆ ਸਾਡੇ ਤੇ ਇਧਰ ਲੋਕ ਜਿਆਦਾ ਕੀ ਕਰਦੇ ਆ। ਪਿਆਜ ਭੁੰਨ ਕੇ ਟਮਾਟਰ ਭੁੰਨ ਕੇ ਉਹ ਲੂਣ ਮਿਰਚ ਮਸਾਲਾ ਪਾ ਕੇ ਤੇ ਉਹ ਖਾ ਲੈਂਦੇ ਉਹਦੇ ਨਾਲ ਹੀ ਰੋਟੀ ਖਾ ਲੈਂਦੇ ਆ।
ਪਿਆਜ਼, ਟਮਾਟਰ ਦੀ ਚੱਟ ਪਟਨੀ ਮੇਰੀ ਮੰਮੀ ਵੀ ਬੜੀ ਬਣਾਉਂਦੀ ਆ ਉਹ ਸਵਾਦ ਲੱਗਦੀ ਹੈ, ਹਮ
ਭ ਨਹੀਂ ਵੀ ਇਏਦਾਂ ਹੀ ਖਣਾਾਈ ਦੀ ਆ ਪਨੀਰ ਵਾਂਗ ਤੂੰ ਹਾਂ ਬਣੀ ਬਸ ਇਹ ਥੋੜਾ ਸੇਕ ਲਵਾ ਲਏ ਭਿੰਡ ਨੂੰ, ਉਹ ਤੇ ਕੀ ਹੈ ਨਾ ਤੇਲ ਗਰਮ ਕਰਕੇ ਤੇ ਭਿੰਡੀ ਕੱਟ ਕੇ ਵਿੱਚ ਪਾ ਕੇ ਨਾਲ ਵਿੱਚ ਪਾਵੇਂ ਪਿਆਜ ਪਾ ਲੋੋ
ਹਾਂਜੀ।
ਥੋਰਾ ਜਿ ਉਹਨੂੰ ਪਹਿਲੋਂ ਏਦਾਂ ਕਰ ਲੋ ਬਾਅਦ ਵਿੱਚ ਲੋੜ ਮਿਰਚ ਮਸਾਲਾ ਪਾਓ।
ਹਾਂਜੀ‌।
ਤੇ ਉਅਨੂੰ ਸਿਮ- ਸਿਮ ਮੈਂ ਤੇ ਸਿਮ ਤੇ ਬਣਾਉਣੀ ਉਂਨੀ ਆਂ ਸਿਮ ਤੇ ਗੈਸ ਕਰਕੇ।
ਠੀਕ ਐ।
ਹਾਂ ਫਿਰ ਹੇਠਾਂ ਨੀ ਨਾ ਲਗਦੇ ਇੱਕ ਤੇ ਫਿਰ ਹੌਲੀ- ਹੌਲੀ ਪ ਪੱਕ ਜਾਂਦੇ ਹੈ। ਓਅ ਉਅ ਵੀ ਸੌਖੀ ਆ ਸਗੋ ਉਵੀ ਤੁਹੀ ਜਾਚ ਸਿੱਖਲੋ ਨਾ ਬਣੌਣ ਦੀ।
ਹਾਂਅ ਸਿੱਖਾਂਗੇ।
ਹਾਂ ਉਅ ਤੇ ਔਖਾ ਕੰਮ ਹੀ ਆ।
ਇੱਕ ਅ ਹੁਦੀ ਨਾ ਜੈਲੋ ਦਾਲ ਮਸਰਾਂ ਦੀ ਦਾਲ ਹੁੰਦੀ ਨਾ।
ਹਾਂਜੀ -ਹਾਂਜੀ।
ਹਾਂ ਤੇ ਉਅ ਵੀ ਸਉ ਸੌਖੀ ਐ ਉਅ ਵੀ ਇੱਕ-ਉਦੀ ਵਿਸਲ ਵਜਾ ਲੋ ਬਸ ਤੇ ਤੜਕਾ ਲਾ ਲੋੋ ਉਨੂੰ। ਬਾਅ 'ਚ' ਹੋ ਸਗੋ ਬਿਲਕੁਲ ਆਸਾਨ ਵਾ ਓ ਵੀ।
ਦਾਲਾ-ਦੂਲਾਂ ਹਲੇ ਮੈਂ ਬਣਾਈਆਂ ਨੀ ਕਦੀ। ਸਿੱਖਾਂਗੀ।
ਹੋਲੀ- ਹੋਲੀ ਸਿੱਖੋ ਨਾ ਉਅ ਵੀ ਧਾਨੂੰ ਵੇਖ ਕੇ ਝੱਟ ਬਣ ਜਾਣੀ ਆਂ ਦਾਲ ਕੋਈ ਗੈਸਟ ਵੀ ਆ ਜੇ ਕੋਈ ਛੇ- ਛੇਤੀ ਬਣਾ ਸਕਦੇ ਜੇ। ਮੰਮੀ ਨਾ ਕਰ ਕੰਮ ਤੇ। ਹੋਲੀ-ਹੋਲੀ ਚਾਹੀਦਾ ਪਹਿਲਾ ਆਉਂਦਾ ਹੈ ਏ ਹਾਂ। ਹਾਂ ਓਹੀ ਨਾ ਓਸ ਟਾਈਮ ਹੁੰਦੈ ਚਲੋ ਰੈਸਟ ਕਰੀਏ ਥੋੜ੍ਹੀ ਜੀ ਤੇ।
ਹੂੰਅ।
ਸਵੇਰੇ ਰੈਸਟ ਵੀ ਮੰਗਦਾ ਨਾ ਸਰੀਰ ਇਨਾ ਟਾਈਮ ਵੀ ਨਾ।
ਹਾਂਜੀ।
ਜਦੋਂ ਛੁੱਟੀ ਹੁੰਦੀ ਨਾ ਉਦਨ ਸੰਡੇ ਦੇ ਦਿਨ ਇਹੋ ਕੰਮ ਕਰਿਆ ਕਰੋ ਤੁਸੀਂ ਥੋੜ੍ਹਾ- ਬੋਤਾ ਟਰਾਈ ਕਰਿਆ ਕਰੋ ਕੁਛ ਨਾ ਕੁਛ ਬਣੌਣਦਾ।
ਹਾਂਜੀ ਸੰਡੇ ਨੂੰ ਛੁੱ ਟੀ ਉਂਦੀ ਸੰਡੇ ਨੂੰ ਤਾ ਐ ਕਰ ਸਕਨਾ ਡਰਾਏ।
ਹਾਂ ਇਅ ਕੋਈ ਔਖਾ ਕੰਮ ਨੀ ਨਾ ਜ਼ਿਆਦਾ। ਲੇਟ ਉੱਠ ਕੇ ਚਲੋ ਇਅ ਵ ਵੀ ਥੋੜ੍ਹੀ- ਬਉਤਾ ਜਾ ਸਕੀਏ ਚਲੋ।
ਹਾਂਜੀ।
ਹਮ-ਹਮ ਆਪਣੀ ਇ ਮੈਕਰੋਨੀ ਵਗੈਰਾ ਬਣਾਉਂਦੀ ਹੁੰਦੀ ਐ। ਪਾਣੀ ਨਾ ਉਈਓ ਉਬਾਲ ਕੇ ਤੇ, ਹਾਂ। ਤੇ ਉਹ ਉਹਦੇ ਨਾਲ਼ ਵੀ ਖਾ ਲੋ ਰੋਟੀ ਭਾਵੇ ਇੱਕ-ਅੱਧਾ ਫੁਲਕਾ ਖਾ ਲੋ ਉਦਾ ਕੀਆ। ਨਾ ਕੁਛ ਲੱਗੇੇ ਦੇ ਹੂੰ। ਹੋਰ ਮੰਮੀ ਠੀਕ ਓ ਹਮ।
ਕਿੱਦਾ। ਮੈਂ ਕਿਆ ਮੈਕਰੋਣੀ ਨੂੰ ਪਹਿਲੇ ਬੋਇਲ ਕਰਕੇ ਉਦੇ ਤੇਲ ਵਿੱਚ ਓਈ ਸੇਮ ਤੜਕਾ ਲਗਾ ਕੇ ਤੇ ਮੈਕਰੋਨੀ ਪਾਦੋ ਹਨਾ ਆਸਾਨ ਐ ਉਵੀ ਆਸਾਨ ਐ।
ਬਸ ਉਅ ਬੋਇਲ ਕਰਨ ਲੱਗੇ ਵੇਖ ਲੈਣੈ ਵੀ ਕੱਚੀ ਨਾਂ ਰੈਵੇ ਹਨਾ। ਬਸ ਓਹੀਓ ਆਸਾਨ ਹੀ ਬਣਾਣੀ ਤੇ
ਉਬਲਣ ਵੇਲੇ ਵਿੱਚ ਨਮਕ ਪਾ ਦਿਆ ਨਾਂ।
ਨਮਕ ਪਾ ਲਿਆ ਥੋੜਾ ਹਾਂਜੀ- ਹਾਂਜੀ, ਹਾਂਜੀ- ਹਾਂਜੀ ਵੀ ਨਾ ਹਾਂਜੀ-ਹਾਂਜੀ ਨਾਲ ਨਾ ਲੱਗੇ। ਆਪਸ 'ਚ' ਚਿਪਕ ਨਾ ਜਾਵੇ ਕਿਤੇ।
ਹਾਂਜੀ।
ਹਾਂ ਬਾਅਦ 'ਚ' ਉਦਾ ਪਾਣੀ ਕੱਢ ਕੇ ਤੇ ਉਨੂੰ ਤੜਕਾ ਲਾ ਕੇ ਤੇ ਖਾ ਲੋ। ਬਾਦ ਵਿੱਚ, ਹੁਣ ਠੀਕ ਆ। ਬਾਕੀ ਤੇ ਤੁਹੀ ਆਖੋ ਸਾਗ-ਸੂ ਉਅ ਤੇ ਬੜਾ ਔਖਾ ਕੰਮ ਅਗਾ ਸਾਗ ਦਾ ਤੇ। ਬੌਤ ਜ਼ਾਦਾ ਹਨਾ। ਸਵਾਦ ਤੇ ਲੱਗਦਾ ਬੱਸ ਉਹ ਵੀ ਨਾ ਮਿਹਨਤ ਜਿਆਦਾ ਨਾ ਉਹਨੂੰ ਲਿਆਉ
ਜਿਵੇਂ ਸਾਗ ਬੱਸ ਆਜੇ ਤਾਂ ਬੜਾ ਸਵਾਦ ਲੱਗਦਾ ਹਨਾ
ਹਾਂ ਉਹ ਜ਼ਿਆਦਾ ਸਵਾਦ ਲੱਗਦਾ ਤਾਜਾ-ਤਾਜ਼ਾ ਨੀ ਚੰਗਾ ਲੱਗਦਾ ਬਣਿਆ ਹੋਇਆ। ਦੋ, ਤਿੰਨ ਦਿਨ ਬਾਅਦ ਖਾਓ। ਦੋ ਦਿਨ ਬਾਅਦ, ਦੋ ਦਿਨ ਬਾਅਦ ਖਾਓ ਉਹਨੂੰ ਤੜਕਾ ਲਾ ਕੇ।
ਹਾਂ ਤੜਕਾ ਲਾ ਕੇ ਖਾਉ ਨਾ ਫੇਰ ਜ਼ਿਆਦਾ ਸਵਾਦ ਲੱਗਦਾ
ਹਾਂ ਠੀਕ-ਠੀਕ ਵਧੀਆ ਲੱਗਦਾ। ਬਾਕੀ ਆਪਣੇ ਤੇ ਇੱਧਰ ਸਿਆਲ ਵਿੱਚ ਸ਼ਲਗਮ ਵਗੈਰਾ ਹੀ ਵਧੀਆ ਬਣ ਜਾਂਦੇ ਨਾ ਮਿਲਦੇ ਤੁਹਾਡੇ ਸਲ਼ਗਮ
ਹਾਂ ਮਿਲਦੇ ਆ। ਮੈਂ ਖਾਂਦੀ ਨਹੀਂ ਪਰ
ਮੈਨੂੰ ਨੀ ਸਵਾਦ ਲੱਗਦੇ ਸ਼ਲਗਮ।
ਮਿਲਦੇ ਆਏ ਸਾਨੂੰ ਮਿਲਦੇ ਆ ਰਸਦੇ ਕਹਦੇ ਆਏ ਸਾਨੂੰ ਕੋਈ ਦੇ ਦੋ
ਸਾਡੇ ਤਾਂ ਘਰ ਬਣਾਉਂਦੇ ਆ ਮੈਂ ਖਾਂਦੀ ਨੀ।
ਹਾਂ-ਹਾਂ। ਉਹ ਵੀ ਆ ਸੌਖੇ ਚੱਟ ਬਣ ਜਾਂਦੇ ਆ। ਉਹ ਵੀ ਏਦਾਂ ਵੈਸੇ ਵੀ
ਹਾਂ।
ਤੁਸੀਂ ਕਿੱਦਾਂ ਬਣਾਉਦੇ ਮੰਮੀ ਕਿਦਾਂਦੇ ਸੁੱਕੇ-ਸੁੱਕੇ ਜੇ ਬਣਾਉਂਦੇ ਆ ਕਈ ਆਲੂ ਵਾਂਗ ਬਣਾਉਦੇ ਆ ਤੇ ਜਾਂ ਤੁਸੀਂ ਉਹਦੀ ਵਿਸਲਾ ਲਾ ਕੇ ਬਣਾਉਂਦੇ
ਆਲੂ ਆਖਣ ਜਿਵੇਂ ਬਣਾਉਂਦੇ ਨਾ ਉਵੇਂ ਬਣਾਉਂਦੇ ਅਸੀਂ
ਅੱਛਾ ਤੁਸੀਂ ਆਲੂ ਵਾਗ ਬਣਾਉਂਦੀਆਂ ਆ ਅਸੀਂ ਤੂੰ ਉਬਾਲ ਕੇ ਬਣਾਉਂਦੇ ਨਾ ਉ ਉਹਨੂੰ ਕੱਟ ਕੇ ਥੋੜ੍ਹਾ ਜਿਹਾ ਪਾਣੀ ਪਾ ਕੇ ਵਿੱਚ ਥੋੜੀ ਜਿਹੀ ਪਾਲਕ ਕੱਟ ਕੇ ਪਾ ਦਿੰਦੀ ਨਾਲ ਹੀ ਵਿੱਚ ਲੂਣ ਹਲਦੀ ਪਾ ਦੇਣਾ ਉਹਨੂੰ ਵਿਸਲ ਵਜਾ ਦੇਣੀਆਂ ਦੋ, ਤਿੰਨ ਫੇਰ ਉਸ ਤੋਂ ਬਾਅਦ ਅਸੀਂ ਇਹਨੂੰ ਤੜਕਾ ਲਾਉਦੇ ਹਗਾ
ਹਮ।
ਹੋ ਜ਼ਿਆਦਾ ਟੇਸਟ ਲੱਗਦਾ
ਹਮ ਤੁਸੀਂ ਸਵਾਦ ਬਣਾਉਂਦੇ ਹੋ ਚੀਜ਼ਾਂ ਲੱਗਦਾ
ਪੂਰੀ ਮਿਹਨਤ ਕਰਕੇ ਬਣਾਈ ਦੀ ਨਾ ਫਿਰ ਉਦਾਂ ਮੈਨੂੰ ਤੇ ਉਹ ਲੱਗਦੇ ਇੱਕ ਵਾਰੀ ਮੈਂ ਏਦਾਂ ਬਣਾਈ ਆਲੂ ਵਾਂਗ ਉਹ ਤਾਂ ਮੈਨੂੰ ਨਾ ਕੌੜੇ-ਕੌੜੇ ਜੇ ਲੱਗਦੇ ਆ ਅਸੀਂ ਨਹੀਂ ਬਣਾਇਆ ਮਾਸਾ ਵੀ, ਹਮ ਨਹੀਂ ਕਿਤੇ ਬਣਾਇਓ ਤੁਸੀਂ ਨਹੀਂ ਕਦੀ ਤੁਸੀਂ ਕਿਹਓ ਨਾ ਮੰਮੀ ਨੂੰ ਬੋਲਿਆ ਨਾ ਘੀਆ ਪਾ ਕੇ ਥੋੜੀ ਜੀ ਪਾ ਕੇ ਮਾਸਾ ਜਿੰਨੀ ਪਾਲਕ ਪਾ ਕੇ ਤੇ ਉਹ ਓਦਾਂ ਬਣਾਓ। ਉਹਦੀ ਕੁੜੱਤਣ ਮਾਸਾ ਨੀਂ ਰਹਿੰਦੀ ਇਹਦੇ 'ਚ'
ਹਮ ਕੋਈ ਨਹੀਂ ਕਰਾਂਗੇ। ਮੈਂ ਟਰਾਈ ਕਰਾਂਗੇ ਇੱਕ ਵਾਰ ਖਾ ਕੇ
ਉਹ ਵੀ ਟੇਸਟ ਲੱਗਦਾ ਵਿੱਚ ਮੱਖਣ ਪਾਇਆ ਹੋਵੇ
ਹਮ।
ਹਮ, ਟੇਸਟ ਲੱਗਦਾ ਵਾਂ।
ਹਮ।
ਹੋਰ ਦੱਸੋ ਤੁਸੀਂ ਫਿਰ ਕੁਛ?
ਬਸ
ਕੋਈ ਹੋਰ ਗੱਲ-ਬਾਤ ਸਾਡੇ ਪਾਸੇ।
ਹੋਰ ਕੁਛ ਕੁੱਝ ਖਾਣ-ਪੀਣ ਬਾਰੇ
ਬਸ ਮੈਂ ਤਾਂ ਰੋਜ਼ ਸ਼ਾਮੀ ਬਨਾਨਾ ਸ਼ੇਕ ਪੀਂਦੇ ਚਾਹ ਨਹੀਂ ਪੀਂਦੀ ਮੈਂ ਸ਼ਾਮੀ ਨਾ
ਇਹ ਚੀਜ਼
ਚਾਹ ਮੈਂ ਪੀਂਦੀ ਨੀਂ ਸ਼ਾਮੀ ਸਵੇਰੇ ਪੀ ਕੀ ਲੜਾਈਆਂ
ਹਮ-ਹਮ
ਹੋਰ ਸੁਣਾਓ ਜੀ।
ਹਾਂਜੀ ਵਧੀਆ ਵ ਠੀਕ ਠਾਕ, ਬਸ ਆਪਾ ਵੀ ਹੁਣ ਕਾਲ ਕਰਕੇ ਇੱਕ, ਦੋ ਤੇ ਬਾਅਦ ਚ ਕਰੀਏ ਦੁੱਧ ਗਰਮ ਕਰਕੇ ਰੱਖ ਲਈਏ
ਅੱਛਾ। ਦੁੱਧ ਤੁਸੀਂ ਠੰਢਾ ਪੀਂਦੇ ਹੋ, ਗਰਮ ਪੀਂਦੇ ਹੋ
ਹਮ ਕੋਸਾ ਜਾ ਹੀ ਹੋ ਜੇ
ਅੱਛਾ ਮੈਂ ਤੇ ਮਤਲਬ ਦੁ ਮਤਲਬ ਗਰਮੀਆਂ 'ਚ ਤਾਂ ਮੈਂ ਠੰਡਾ ਹੀ ਪੀਂਦੀ ਹਾਂ ਸਰਦੀਆਂ 'ਚ ਮੈਂ ਕੋਸਾ ਪੀਨੀ ਆ ਹਮ ਗਰਮੀਆਂ 'ਚ' ਨੀ ਪ ਪੀਆ ਨਹੀਂ ਜਾਂਦਾ ਮੇਰੇ ਕੋਲ ਮੇਰੇ ਕੋਲ ਨਾ ਗਰਮ।
ਹਮ-ਹਮ
ਹਮ।
ਸਾਡੇ ਮੌਸਮ ਠੀਕ ਆ ਫੇਰ ਆਖੇ ਦਾ ਕੋਸਾ ਦੁੱਧ ਹੀ ਪੀਂਨੇ, ਠੰਡਾ ਫੇਰ ਸਾਡੇ ਗਲੇ ਬੜੀ ਛੇਤੀ ਖਰਾਬ ਹੁੰਦੇ ਇੱਧਰ ਫਿਰ ਕੋਲਡ ਹੋ ਜਾਂਦਾ ਉਸ ਤੋਂ ਬਾਅਦ ਫਿਰ
ਹਾਂਜੀ ਸਾਡੇ ਤੇ ਇੱਧਰ ਗਰਮ ਹਾਂ ਸਾਡੇ ਇੱਥੇ ਤਾਂ ਗਰਮੀ ਬੜੀ ਆ ਗਰਮ ਪੀਤਾ ਹੀ ਨਹੀਂ ਜਾਂਦਾ
ਹਾਂ ਤੇ ਸਾਨੂੰ ਤਾਂ ਠੰਢੀਆਂ ਚੀਜ਼ਾਂ ਤਾਂ ਬਹੁਤ ਪਰਹੇਜ਼ ਕਰਦੇ, ਅਸੀਂ ਤੇ ਫ ਜਦੋਂ ਮੌਸਮ ਚੇਂਜ ਹੋ ਜਾਂਦਾ ਏ ਨਾਂ ਹਾਂਜੀ। ਨਹੀਂ-ਨਹੀਂ ਬੰਗਲੌਰ'ਚ
ਅੱਛਾ ਹਾਂ ਬੈਂਗਲੌਰ 'ਚ ਠੀਕ ਹੈ-ਠੀਕ ਹੈ।
ਹਾਂਜੀ ਇਧਰ ਮੌਸਮ ਹੀ ਚੇਂਜ ਹੋ ਜਾਂਦਾ ਨਾ
ਹਮ। ਚਲੋ ਠੀਕ ਹੈ, ਫਿਰ ਮੈਂ ਕਰਦੀ ਹਾਂ ਗੱਲ
ਓਕੇ-ਓਕੇ ਜੀ ਠੀਕ ਹੈ।